ਹੈਲੋ
ਹੈਲੋ, ਸਸ ਰੀ ਕਾਲ ਪੈਣੇ।
ਕੀ ਹਾਲ ਚਾਲ ਨੇ
ਹਾਂਜੀ ਵਧੀਆ- ਵਧੀਆ ਤੁਸੀਂ ਦੱਸੋ ਠੀਕ -ਠਾਕ
ਹਾਂਜੀ! ਬਸ ਠੀਕ ਆ ਵੀਰੇ ਵਧੀਆ ਵ
ਚਲੋ ਜੀ ਵਧੀਆ ਹੀ ਚਾਹੀਦਾ
ਖਾ ਲਈ ਰੋਟੀ
ਹਾਂਜੀ- ਹਾਂਜੀ- ਹਾਂਜੀ ਖਾਲੀ ਰੋਟੀ ਖਾਲੀ।
ਹੂੰ ਅੱਛਾ ਜੀ।
ਹਾਂਜੀ
ਅਸੀਂ ਵੀ ਅੱਜ, ਅਸੀਂ ਵੀ ਅੱਜ ਘਰੇ ਆ ਵਾਏ ਕ ਜਿਵੇਂ ਚੁੱਲੇ ਹੁੰਦੇ ਨੇ ਨਾ
ਹਾਂਜੀ- ਹਾਂਜੀ
ਉਹ ਬਣਵਾਇਆ ਮਿੱਟੀ ਦਾ
ਅੱਛਾ ਜੀ, ਮਿੱਟੀ ਦਾ ਠੀਕ ਹੈ ਜੀ।
ਹਾਂਜੀ! ਮਿੱਟੀ ਦੇ ਚੁੱਲੇ ਬਣਵਾਏ ਪਹਿਲਾਂ ਤਾਂ ਮੈਨੂੰ ਆਉਂਦਾ ਨਹੀਂ ਸੀ ਚੁੱਲ੍ਹੇ ਦੇ ਬਣਾਉਣ ਨੂੰ।
ਅੱਛਾ ਜੀ!
ਥੋੜ੍ਹਾ ਜਿਹਾ ਘਰੇ ਬੈਠ ਕੇ ਸੱਸ ਹੈਗੀ ਆ ਮੇਰੀ ਉਹਨਾਂ ਤੋਂ ਸਿੱਖਿਆ ਮੈਂਨੇ ਹਨਾਂ।
ਅੱਛਾ ਜੀ!
ਉਹ 'ਚ ਪਹਿਲੀ ਵਾਰ ਚਾਹ ਬਣਾਈ ਵੀਰੇ ਇੰਨੀ ਸਵਾਦ ਲੱਗੀ ਉਹ ਚੁੱਲ੍ਹੇ ਦੀ ਚਾਹ
ਹੂੰ -ਹੂੰ ਹਾਂਜੀ- ਹਾਂਜੀ
ਹਾਂਜੀ! ਬਹੁਤ ਵਧੀਆ ਲੱਗਿਆ।
ਉਹ ਤਾਂ ਜੀ ਵੇਖੋ, ਉਹ ਜਿਹੜੀਆਂ ਚੀਜ਼ਾਂ ਸੀ ਨਾ ਆਪਾਂ ਹੁਣ ਲੋਕ ਭੁੱਲ ਗਏ ਆਂ।
ਹਾਂਜੀ!
ਉਹ ਤਾਂ ਚੀਜ਼ਾਂ ਵਾਲੀਆਂ ਵਧੀਆ
ਬਿਲਕੁਲ ਸਹੀ ਗੱਲ ਆ।
ਹਾਂਜੀ -ਹਾਂਜੀ ਹੁਣ ਪਹਿਲਾਂ ਲੋਕਤੰਤਰ ਰੁਸਤ ਕਿੰਨੇ ਰਹਿੰਦੇ ਹੀ ਸਾਰਾ ਸਾਰਾ ਕੋਈ ਕੰਮ ਧੰਦਾ ਕਿੰਨਾ ਵਧੀਆ ਕਰਦੇ ਸੀ।
ਬਿਲਕੁਲ
ਹਨਾ ਜੀ ਕੋਈ ਇਨਫੈਕਸ਼ਨ ਹੁੰਦੀ ਸੀ ਕੋਈ ਬਿਮਾਰ ਨੀ ਇਨਾ ਕੋਈ ਹਸਪਤਾਲਾਂ ਚ ਨੀ ਇਨਾ ਜਾਂਦਾ ਸੀ।
ਕਿੰਨੀ ਕਿੰਨੀ ਉਮਰਾਂ ਇਹ ਜਿਉਂਦੇ ਰਹੇ ਨੇ।
ਬਿਲਕੁਲ ਬਿਲਕੁਲ ਹਾਂਜੀ ਹਾਂਜੀ
ਕੋਈ ਬਿਮਾਰੀ ਨੀ ਕੋਈ ਕੁਛ ਨਈ ਮਿਹਨਤ ਵੀ ਕਰਦੇ ਰਹੇ ਨੇ ਹੁਣ ਦੇਖੋ ਵੀਰੇ ਹੁਣ ਸੋਹਣੀ ਆਪਣੀ ਘਰ ਦੀ ਰੋਟੀ ਹੋਵੇ ਹਨਾ
ਹਾਂਜੀ ਹਾਂਜੀ
ਜੇ ਪਹਿਲਾਂ ਦਾਲ ਸਬਜ਼ੀਆਂ ਇੰਨੀਆਂ ਬਣ ਬਣਾਂਦੇ ਨਈ ਸੀ। ਟਾਈਮ ਨੀ ਲੱਗਦਾ ਸੀ ਤਾਂ ਆਪਣਾ ਚਟ ਚਟਨੀ ਰਗੜ ਲੈਂਦੇ ਸੀਗੇ।
ਹਾਂਜੀ ਹਾਂਜੀ ਹਾਂਜੀ
ਪਿਆਜ ਹੋ ਗਿਆ ਹੂੰ ਹਰੀ ਮਿਰਚ ਹੋ ਗਈ ਗਿਆ ਕੱਚਾ ਅੰਬ ਹੋ ਗਿਆ ਹਨਾ ਪਾ ਕੇ ਸੋਹਣੀ ਚਟਨੀ ਰਗੜ ਕੇ ਆਪਣੀ ਸੁੱਕੀ ਮਿੱਸੀ ਰੋਟੀ ਨਾਲ ਖਾ ਜਾਣਾ ਕਿੰਨਾ ਵਧੀਆ ਲੱਗਦਾ ਸੀ।
ਬਿਲਕੁਲ ਬਿਲਕੁਲ ਜੀ ਬਿਲਕੁਲ, ਬਾਕੀ ਐ ਨਾ ਜਿਹੜੇ ਹੁਣ ਉਹ ਪੁਰਾਣੇ ਲੋਕ ਆ ਉਹ ਬਜ਼ੁਰਗ ਉਹ ਹਜੇ ਵੀ ਮਤਲਬ ਬੈਠੇ ਆ ਹਜੇ ਵੀ ਤੇ ਜਿਹੜੇ ਆਪ ਆਪਣੇ ਅਰਗੇ ਹੁਣਦੇ ਆ ਉਹ ਮਤਲਬ ਕਹਿਦੇ ਏ ਜਾਣ ਬਿਮਾਰੀਆਂ ਲੈ ਗਈਆਂ। ਅਟੈਕ ਹੋ ਗਏ ਤੇ ਜਾਂ ਬਿਮਾਰ ਪਏ ਆ।
ਇਹ ਜ਼ਿਆਦਾ ਬਾਹਰ ਦੇ ਖਾਣ ਨਾਲ ਹੋ ਰਹੇ ਵੀਰੇ
ਹਾਂਜੀ ਹਾਂਜੀ ਬਿਲਕੁਲ ਖਾਣਾ ਪੀਣਾ ਬੜਾ ਗ਼ਲਤ ਹੋ ਗਿਆ ਨਾ ਗ਼ਲਤ ਹੋ ਗਿਆ ਖਾਣਾ ਪੀਣਾ
ਹੂੰ ਬਿਲਕੁਲ ਵੀਰੇ ਹੁਣ ਪਿੱਛੇ ਜਦੋਂ ਦੁੱਧ ਹੁੰਦਾ ਸੀਗਾ ਗਾਂ ਮੱਝਾਂ ਦਾ ਦੁੱਧ ਹੁੰਦਾ ਸੀ ਇਹ ਵੀ ਪਿਓਰ ਹੁੰਦਾ ਸੀ।
ਹਾਂਜੀ ਹਾਂਜੀ
ਹਮ ਇਹਦੇ ਕਰਕੇ ਫੇਰ ਕੋਈ ਚੀਜ਼ ਨਹੀਂ ਲੱਗਦੀ ਸੀਗੀ ਵੀ ਹੁਣ ਚਲੋ ਪਹਿਲਾਂ ਗਾਂ, ਮੱਝਾਂ ਨੂੰ ਇਹਨਾਂ ਨੇ ਖਾਣ ਪੀਣ ਚੰਗਾ ਦਿੰਦੇ ਸੀਗੇ ਜਿਵੇਂ ਤੂੜੀ ਕਹਿੰਨੇ ਆ ਵੀ ਮਤਲਬ ਤੂੰ ਇਹਨਾਂ ਦੀ ਮੈਂ ਮੱਝਾਂ ਦੀ ਹਨਾ ਇਹ ਹੋ ਗਿਆ ਬਹੁਤ ਕੁਝ ਛ ਅੱਛੀ ਤਰੀਕੇ ਨਾਲ ਇਹਨਾਂ ਨੂੰ ਖਾਣਾ ਦਿੰਦੇ ਸੀਗੇ ਤੇ ਹੁਣ ਵੀਰੇ ਐਵੇਂ ਹੋ ਗਿਆ ਵੀ ਦੁੱਧ ਵਿੱਚ ਇਹ ਪਾ ਦਿੰਦੇ ਨੇ ਪਾਊਡਰ
ਪਾਊਡਰ ਬਾਕੀ ਇੰਜੈਕਸ਼ਨ ਲਗਾ ਕੇ ਚਉਂਦੇ ਨੇ ਦੁ ਅੱਜ ਕੱਲ ਕਈ ਜਿਆਦਾਤਰ ਘਰ ਹਨਾ ਬਾਕੀ ਅੱਜ ਕੱਲ੍ਹ ਖੇਤਾਂ ਦੇ ਵਿੱਚ ਵੀ ਦੇਖੋ ਯੋ ਸਾਰੀਆਂ ਸਪਰੇਆਂ ਜਿਆਦਾ ਈ ਹੋ ਰਹੀਆਂ ਨੇ।
ਬੋਤ ਹੋ ਰਹੀਆਂ ਨੇ ਵੀਰੇ
ਕਲ ਜਿਆਦੇ ਆਪਾਂ ਵੀ ਖਾ ਰੇ ਆਂ ਬਸ ਤਾਂਹੀ ਬਮਾਰ ਪੈਂ
ਅ ਸਹੀ ਗੱਲ ਆ ਹੁਣ ਸਾਡੇ ਉਰੇ ਦੁੱਧ ਆਲਾ ਆਂਦਾ ਵਾਂ, ਅਸੀਂ ਉਹਨਾਂ ਨੂੰ ਕਿਹਾ ਹੋਇਆ ਮਤਲਬ ਹੈ ਅੱਛੇ ਨੇ ਉਹ ਦੁੱਧ ਆਲੇ, ਉਹਨਾਂ ਨੂੰ ਅਸੀਂ ਕਿਆ ਹੋਇਆ ਵੀ ਦੇਖੋ ਵੀ ਸੱਤੋਂ ਪੈਸੇ ਤੁਸੀਂ ਦਸ ਪੰਦਰਾਂ ਰੁਪਏ ਵੀਹ ਰੁਪਏ ਵੱਧ ਲੈ ਲੋ ਪਰ ਸਾਨੂੰ ਕੋਈ ਵੀ ਮਿਲਾਵਟ ਆਲੀ ਚੀਜ਼ ਨਾ ਦਿਓ, ਇਹਦੇ ਵਿੱਚ ਤੁਸੀਂ ਸਾਰਿਆਂ ਦਾ ਭਲਾ ਸੋਚਿਓ, ਉਹ ਨਹੀਂ ਕਰਦੇ ਐਵੇਂ ਕੰਮ ਉਹ ਕਹਿੰਦੇ ਵੀ ਨਹੀਂ। ਮੈਂ ਕਿਹਾ ਤੁਸੀਂ ਪਾਣੀ ਜੇ ਕਈ ਵਾਰ ਪਾਚ ਦੁੱਧ ਚ ਚੱਲੂ ਪਰ ਤੁਸੀਂ ਕੋਈ ਇੰਜੈਕਸ਼ਨ ਹੋ ਗਿਆ ਜੇ ਕੋਈ ਪੋਡਰ ਮਿਲਾਵਟ ਕਰਕੇ ਨਾ ਦਿਓ।
ਬਿਲਕੁਲ ਬਿਲਕੁਲ।
ਹਮ ਉਹੀ ਤਾਂ ਵੀਰੇ ਹੁਣ ਆਪਣਾ ਜਿਹੜਾ ਦੇਸੀ ਖਾਣਾ ਸੀਗਾ ਕਿੰਨਾ ਸੋਹਣਾ ਦੇਖੋ ਨਾ ਵੀਰੇ ਗੁੜ ਦੀ ਚਾਹ ਹੋ ਗਈ, ਗੁੜ ਸ਼ੱਕਰ ਦੀ ਚਾਹ ਹੋ ਗਈ, ਗੁੜ ਸ਼ੱਕਰ ਉਹਦੇ ਵਿੱਚ ਚ ਦੇਸੀ ਘਿਓ ਪਾ ਕੇ ਹਨਾ ਰੋਟੀ ਚੂਰ ਲੈਣੀ ਉਹਦੀ ਚੂਰਮਾ ਬਣਾ ਲੈਣਾ, ਕਦੇ ਲੱਡੂ ਬਣਾ ਲੈਣੇ ਨੇ। ਫਿਰ ਗਲਾਸ ਦੁੱਧ ਦੇ ਨਾਲ ਪੀ ਲੈਣਾ ਕਿੰਨੀ ਤਾਕਤ ਰਹਿੰਦੀ ਸੀ ਵੀਰੇ।
ਬਿਲਕੁਲ ਜੀ ਬਿਲਕੁਲ ਬਿਲਕੁਲ।
ਹੁਣ ਅੱਜ ਕੱਲ੍ਹ ਬੱਚੇ ਖਾ ਕੇ ਵੀ ਉਲਟੀਆਂ ਕਰਦੇ ਨੇ ਪਚਦਾ ਨੀ ਉਹਨਾਂ ਨੂੰ ਕਿਉਂ ਨੀ ਪਚਦਾ? ਹੂੰ ਬਿਲਕੁਲ ਪਚਦੀ ਨੀ ਕਿਉਂਕਿ ਵੀਰੇ ਇਹ ਜਾਂਦੇ ਨੇ ਸਕੂਲੇ ਇਹ ਇਹਨਾਂ ਦੀ ਇਹਨਾਂ ਨੂੰ ਖੇਡਣਾ ਬਹੁਤ ਘੱਟ ਕਰਾਉਂਦੇ ਨੇ।
ਬਸ ਬਸ ਐਕਸਰਸਾਈਜ਼ ਨੀ ਨਾ ਹੁੰਦੀ ਇਹਨਾਂ ਦੀ।
ਨਹੀਂ ਹੁੰਦੀ ਗੀ ਨਾਂ ਇਹ ਘਰੇ ਆ ਕੇ ਖੇਡਦੇ ਨੇ ਹਾਂਜੀ। ਬਾਈਲ ਕੱਲਾ ਲੈ ਕੇ ਬੈਠ ਹੋਏ, ਇਹਨਾਂ ਦੀ ਐਕਸਰਸਾਈਜ਼ ਹੁੰਦੀ ਨੀ ਫੇਰ ਇਹ ਖੇਡਦੇ ਨੀ ਗੇ ਫੇਰ ਰੋਟੀ ਪਾਣੀ ਠੀਕ ਤਰ੍ਹਾਂ ਖਾਣਾ ਨੀ ਇਹਨਾਂ ਦਾ
ਹਾਂਜੀ ਹਾਂਜੀ। ਉਹ ਫੇਰ ਮਾਇੰਡ ਨਾ ਉਹਦੇ ਨਾਲ ਫੇਰ ਮਾਇੰਡ ਵੀ ਥੋੜਾ ਜਿਹਾ ਪਜਲ ਰਹਿੰਦਾ।
ਬਿਲਕੁਲ ਵੀਰੇ ਸਹੀ ਗੱਲ ਕਹੀ ਆ।
ਹਨਾ ਜੀ ਬਚਪਨਾ ਤਾਂ ਦੇਖੋ ਬਚਪਨ ਤਾਂ ਇਹ ਜਿਹੀ ਚੀਜ਼ ਚ ਮਤਲਬ ਖੇਡਣਾ, ਕੁੱਦਣਾ ਹਨਾ
ਹਾਂਜੀ
ਇਹੋ ਚੀਜ਼ ਜ਼ਰੂਰੀ ਆ।
ਬੋਤ ਜ਼ਰੂਰੀ ਐ ਵੀਰ ਜੀ ਇਹ ਉਮਰ ਐ ਜਿਹੀ ਹੁੰਦੀ ਆ ਵੀ ਇਹਦੇ ਵਿੱਚ ਆਪਾਂ ਕੜਦੇ ਹੁੰਨੇ ਆਂ ਬਹੁਤ ਕੜਦੇ ਆਂ ਇਹ ਮਤਲਬ ਇੱਕ ਮਿੱਟੀ ਵਾਂਗੂ ਫੜ ਲੋ। ਜਿਵੇਂ- ਘੁਮਾਰ ਓ ਮਿੱਟੀ ਨੂੰ ਅ ਜਿਹੜੀ ਪੂਰੀ ਕੱਚੀ ਮੰੰਡੀ ਹੁੰਦੀ ਏ। ਹਾਂਜੀ
ਨਾਲ ਆਉਣ ਦੀ ਵੀ ਸ਼ਕਤੀ ਵਦਦੀ ਏ। ਤੇ ਊਂ ਵੀ ਮਤਲਬ ਫਿਜੀਕਲੀ ਵੀ ਮਤਲਬ ਉਦਾ ਸਟਰੋਂਗ ਹੁੰਦਾ ਬੱਚਾ।
ਸਟਰੋਂਗ ਹੁੰਦਾ ਬੱਚਾ, ਸਹੀ ਗੱਲ ਕਹੀ ਆ।
ਹਾਂਜੀ, ਹਾਂਜੀ
ਬਹੁਤ, ਬਹੁਤ ਕੁਛ ਅ ਅੱਜ ਹੁਣ ਉਹੀ ਅਸੀਂ ਘਰੇ ਮਤਲਬ ਅਹ ਪਹਿਲਾਂ ਨੀਂ ਆਂਦਾ ਸੀ। ਮੈਨੂੰ ਚੁੱਲੇ ਵਿੱਚ ਬਨਾਨਾ ਪਰ ਹੁਣ ਮੈਨੂੰ ਥੋੜਾ ਵਧੀਆ ਲੱਗਣ ਲੱਗ ਗਿਆ। ਥੋੜਾ ਜਾ ਪਹਿਲਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਸੀਗਾ, ਲੜਦੀਆਂ ਸੀ ਅੱਖਾਂ ਫਿਰ ਉਦੇ ਬਾਅਦ ਮੈਂ ਕਿਹਾ- ਨਹੀਂ, ਆਪਾਂ ਆਦਤ ਪਾਓ ਹੌਲ਼ੀ, ਹੌਲ਼ੀ ਹਨਾ।
ਹਾਂਜੀ, ਹਾਂਜੀ, ਹਾਂਜੀ
ਹੁਣ ਤਾਂ ਘਰ ਦੀ ਅ ਜਿਵੇਂ ਵੀ ਹੈ ਵੀੇਰੇ, ਰੁੱਖੀ, ਮਿਸੀ ਸੋਣੀ ਰੋਟੀ, ਸਬਜ਼ੀ ਉਹੀ ਘਰ ਦੀ ਖਾਈ ਦੀ ਆ ਤੇ ਹੁਣ ਤੇਜ਼ਾਬ ਬੀ ਨੀ ਬਣਦਾ ਸਰੀਰ ਵਿੱਚ ਨ‌ਈ ਤੇ ਹਾਂ, ਤੇਜ਼ਾਬ ਬਹੁਤ ਬਣਦਾ ਸੀਗਾ ਸ਼ਰੀਰ ਵਿੱਚ ਸਹਿਣ ਨੀ ਹੁੰਦਾ ਸੀਗਾ ਕੋਈ
ਤਲੀਆਂ ਚੀਜ਼ਾਂ ਜੋ ਅਹ ਖਾਸ ਕਰਕੇ ਗਰਮੀ ਦੇ ਵਿੱਚ ਜਾਂ ਗਰਮੀ ਵਿੱਚ ਲਾ ਲਓ ਜਾਂ ਸਰਦੀ ਵਿੱਚ ਵੀ ਹਨਾ ਅਵੋਇਡ ਕਰਨੇ ਚਾਈਦੇ ਤਾਂ ਬਾਹਰਲਾ ਖਾਣਾ ਹਨਾ ਜੀ। ਉਹ ਮਤਲਬ ਸ਼ਰੀਰ ਨੂੰ ਆਪਣੇ ਖ਼ਰਾਬ ਹੀ ਇਹ ਚੀਜ਼ ਕਰ ਰਹੀ ਹੈ।
ਬੌਤ ਏ ਹਾਂ ਏ ਗੱਲ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ। ਵੀ ਜਿਹੜੀ ਤਲੀਆਂ ਚੀਜ਼ਾਂ ਨੇ ਨਾ ਇਹ ਬਾਹਰ ਆਂ ਨਾ ਖਾਵੋ ਵੀਰੇ ਜੇ ਘਰੇ ਦਿਲ ਕਰਦਾ ਵੀ ਮਾੜੇ ਜੇ ਪ ਕੌੜੇ ਤਲ ਲੋ ਘਰੇ ਹਨਾ ਬ, ਕਦੇ ਕਦਾਰ ਮੀਨੇ‌ ਵਿੱਚ। ਇੱਕ, ਅੱਧੀ ਵਾਰ ਚਲੋ, ਪੂਰੀਆਂ ਤਲ ਲੋ ਹਨਾ ਘਰ ਦੀ ਚੀਜ਼ ਬਨਾਈ ਹੋਈ ਬਹੁਤ ਵੱਖਰੀ ਹੈ ਵੀਰੇ।
ਹਾਂਜੀ, ਹਾਂਜੀ। ਬਿਲਕੁਲ, ਬਿਲਕੁਲ
ਹੁਣ ਬਾਹਰ ਹੋਟਲਾਂ ਵਿੱਚ ਕੀ ਕਰਦੇ ਨੇ ਸੋਡੇ ਪਾ ਦਿੰਦੇ ਨੇ ਟੇਸਟਿੰਗ ਫੂਡ ਹੁੰਦੇ ਨੇ ਜਿਹੜਾ ਸਵਾਦ ਆਵੇ ਓ ਅਹ ਪੋਡਰ ਪਾ ਦਿੰਦੇ ਨੇ ਕੋਈ ਸਵਾਦ ਆਸਤੇ ਗਰਮ ਮਸਾਲੇ ਬਾਹਰ ਦੇ ਏਡੇ ਪਾਂਦੇ ਨੇ ਆਪਾਂ ਲਸਣ ਅਦਰਕ ਕੁੱਟ ਕੇ ਪਾਨੇ ਆ। ਏਦੇ ਨਾਲ ਬਹਿ ਵੀ ਨੀ ਹੁੰਦੇ ਸ਼ਰੀਰ ਨੂੰ ਤੇ ਤੇਜਾਬ ਵੀ ਨੀ ਬਨਦਾ ਵੀਰੇ ਏਧੇ ਨਾ
ਹਾਂਜੀ, ਹਾਂਜੀ। ਬਿਲਕੁਲ ਦੇਖੋ! ਮੇਰਾ ਡਾਕਟਰੀ ਦਾ ਕੰਮ ਆ ਮੇਰਾ
ਹਾਂਜੀ।
ਹੂੰ--ਜਦੋਂ ਵੀ ਮੈਂ ਕਿਸੇ ਦੇ ਘਰੇ ਜਾਨਾ ਮੈਡੀਸਨ ਦੇਣ ਤਾਂ ਆਗਲਿਆਂ ਪੁੱਛ ਰਿਆ ਵੀ ਹਾਂਜੀ ਕੀ ਖਾਧਾ ਸੀ।
ਹਾਂ, ਪੈਲ
ਤਗਲਾ ਦਾ ਦਾ ਹਾਂਜੀ, ਹਾਂਜੀ ਦਾ ਦਾ ਜਾਂ ਸਮੋਸੇ ਖਾਧੇ ਸੀ। ਮੈਗੀ ਖਾਧੀ ਸੀ।
ਹਾਂ
ਜਾਂ ਮੰਨਲੋ ਬਾਹਰਲਾ ਖਾਣਾ ਜਿੱਦਾਂ ਮੋਮਸ ਹੋ ਗੇ, ਬੱਚੇ ਅੱਜ- ਕੱਲ ਜਿਆਦਾ ਖਾਂਦੇ ਨਾ ਮਤਲਬ ਦੱਸ ਵੀ ਦਿੰਦੇ ਆ ਤੇ ਪਤਾ ਵੀ ਉਨਾਂ ਨੂੰ ਹੁੰਦਾ ਵੀ ਉਹ ਚੀਜ਼ ਨਾਲ ਮੈਂ ਵੀ ਬਿਮਾਰ ਹੋਏ ਹਾਂ।
ਬਿਲਕੁਲ-
ਫੇਰ ਵੀ ਉਹ ਦੁਬਾਰਾ ਫੇਰ ਵੀ ਖਾਂਦੇ ਆ
ਹਾਂਜੀ ਰੁ
ਹਾਂਜੀ- ਹਾਂਜੀ, ਪਤਾ ਨੀਂ ਕੀ ਗੱਲ ਆਪਨੇ ਆਪ ਨੂੰ ਮਤਲਬ ਰੋਕ ਨੀ ਸਕਦੇ ਸਮਜੋ ਬਾਰ
ਬਿਲਕੁਲ ਸਈ ਗੱਲ ਕਈ ਐ ਵੀਰੇ।
ਹਾਂਜੀ, ਤੁਸੀਂ ਯਕੀਨ ਨੀ ਮੰਨਨਾ ਮੈਂ ਬੌਤ ਘੱਟ ਖਾਨਾ ਮੈਂ ਖੁਦ ਨੀ ਖਾਂਦਾ।
ਹੁਣ ਵੀਰੇ, ਤੁਆਨੂੰ ਪਤਾ ਨਾ ਹੁਨ ਤੁਸੀਂ ਆਪ ਹੀ ਮੈਡੀਕਲ ਦਾ ਕੰਮ ਕਰਦੇ ਓ ਤੋ, ਤੁਆਨੂੰ ਆਪ ਨੂੰ ਪਤਾ ਨਾ
ਹਾਂਜੀ- ਹਾਂਜੀ, ਦੇਖੋ ਜੇੜੀ ਜੋ ਜੀ, ਹਾਨੀਕਾਰਕ ਓ ਆਪਾਂ ਨੂੰ ਨਾ ਸਵਾਦ ਪਿੱਛੇ ਆਪਾਂ ਕਾਹਤੋਂ ਜਾਈਏ, ਕਿ ਨਈਂ।
ਸਈ ਗੱਲ ਐ ਵੀਰੇ ਸਰੀਰ ਨੂੰ, ਹਾਂ ਬਿਲਕੁਲ ਸਈ ਗੱਲ ਕਈ ਏ ਵੀਰੇ ਮੇਰੀ ਸੇਹਤ ਬੌਤ ਖਰਾਬ ਹੁੰਦੀ ਐ।
ਹਨਾ ਜੀ, ਹਾਂਜੀ -ਹਾਂਜੀ, ਹਾਂਜੀ।
ਹੁਨ ਪੈਲਾਂ ਖਾ ਲੈਂਦੇ ਸੀਗੇ ਵੀਰੇ ਹੁਨ ਕਦੇ ਕਦਾਰ ਜਦੋਂ ਸਮਝੋ ਸਮੋਸੇ ਲਿਆਂਦੇ ਯਾ ਕੁਛ ਬਾਹਰ ਦੀਆਂ ਚੀਜਾਂ ਲਿਆਂਦੀਆਂ ਤਲੀਆਂ ਜੀਆਂ
ਖਾਨੇਆਂ ਤੋਂ ਜਾਂ ਕੋਈ ਆਏਆ ਗੇਆ ਨਾ ਕੋਈ ਲਾਮੋ ਆ ਗੇਆ, ਕੋਈ ਰਿਸ਼ਤੇਦਾਰ ਆ ਗੇਆ ਓਦ ਸਰ ਜਾਂਦਾ।
ਬਿਲਕੁਲ।
ਅਦਰਵਾਈਜ਼, ਆਪਾਂ ਥੋੜੇ ਦਿਨਾਂ ਬਾਦ ਜੇ ਕੇਹ ਦੇਈਏ ਚਲੋ ਜੀ ਅੱਜ ਖਾ ਲੀਏ ਨਾ, ਓ ਫੇਰ ਗਲਤ ਹੋ ਜਾਂਦੀ ਗੱਲ
ਨਈਂ ਨਿੱਤ ਨੀਂ ਹੁੰਦਾ ਵੀਰੇ ਖਾਨਾ ਏਦੇ ਨਾਲ ਨਾ ਹੋਰ ਈ ਕੁੱਛ ਹੋਣ ਲੱਗ ਗੇਆ ਹੁਣ ਤਾਂ ਬੇਹਜ਼ਮੀ ਜੀ ਹੋਣ ਲੱਗ ਗਈ, ਵੀਰੇ ਸੈਹਨ ਨੀ ਹੁੰਦਾ ਸ਼ਰੀਰ ਨੂੰ ਬਿਲਕੁਲ
ਬਿਲਕੁਲ ਬਿਲ ਬਾਕੀ ਗਰਮੀ ਆ ਏਹ 'ਚ ਹਲਕਾ ਖਾਣਾ ਖਾਓ ਠੰਡਾ ਖਾਣਾ ਖਾਓ ਵਧੀਆ ਖਾਓ।
ਬਿਲਕੁਲ ਹੁਨ ਵੀਰੇ ਮੈਂ ਤੁਆਨੂੰ ਗੱਲ ਦੱਸਦੀ ਆਂ ਹੁਨ ਆਪਾਂ ਆਪਾਂ ਜੇੜੇ ਆਪਣਾ ਜੇੜਾ ਠੰਡਾ ਖਾਣਾ ਹੋ ਗੇਆ ਕੱਦੂ, ਤੋਰੀਆਂ ਫ਼ੇਰ ਮੈਂ ਤੁਹਾਨੂੰ ਕੈਂਹ ਟਿੰਡੇ ਹੋ ਗਏ, ਹੈਂ ਏਹ ਏਨਾਂ ਦੇ ਨਾਮ ਸੁਣਨ ਨੂੰ ਬੌਤ ਗੰਦੇ -ਗੰਦੇ ਲੱਗਦੇ ਨੇ, ਵੀ ਹਾਂ ਏਹ ਗੰਦਾ ਜੇਆ ਨਾਮ ਆ ਏਦਾ ਟਿੰਡੇ, ਤੋ ਤੋਰੀਆਂ, ਪਰ ਏਹ ਚੀਜ਼ਾਂ ਸਾਡੇ ਵਾਸਤੇ ਬੋਹਤ ਵਧੀਆ ਨੇ।
ਬੋਹਤ- ਬਹੁਤ, ਬੋਹਤ, ਹਾਂਜੀ- ਹਾਂਜੀ, ਬਿਲਕੁਲ -ਬਿਲਕੁਲ।
ਬੀਰੇ ਏਨਾਂ ਨੂੰ ਸਵਾਦ ਨੀਂ ਹੁੰਦਾ ਪਰ ਏ ਸਾਡੇ ਸ਼ਰੀਰ ਦੇ ਵਿੱਚੋਂ ਬੈ ਕੱਡਦੀਆਂ ਨੇ, ਗਰ
ਹਾਂਜੀ-ਹਾਂਜੀ, ਹਾਂਜੀ- ਹਾਂਜੀ।
ਹੁਨ ਥੋਨੂੰ ਆਪ ਈ ਪਤਾ ਹੋਨਾ ਵੀਰੇ, ਜੇਹੜੀਆਂ ਚੀਜਾਂ ਸਵਾਦ ਲੱਗਦੀਆਂ ਨੇ ਓ ਸਾਡੇ ਸ਼ਰੀਰ ਵਾਸਤੇ ਵਧੀਆ ਨਈਂ ਹੁੰਦੀਆਂ, ਪਰ ਜੇਹੜੀਆਂ ਚੀਜਾਂ ਸਾਡੇ ਸ਼ਰੀਰ ਨੂੰ ਆ ਬਿਲਕੁਲ ਕ ਕੌੜੀਆਂ ਕਰਦੀਆਂ ਨੇ ਓ ਦਵਾਈ ਹੁੰਦੀ ਆ।
ਨਈਂ ਦੇਖੋ, ਐਂ ਗੱਲ ਆ ਨਾ ਜੇੜੀ ਚੀਜ ਆਪਾਂ ਨੂੰ ਪਤਾ ਈ ਨੀ ਗਾ ਵੀ ਇਦੇ ਗੁਣ ਕੀ ਆ, ਓ ਕਈ ਵਾਰ ਆਪਾਂ ਨੂੰ ਦੇਖ ਸਾਨੂੰ ਐਂ ਲੱਗਦਾ ਵੀ ਘੀਆ ਚੀਜ਼ ਐ ਨਾ। ਓਨੂੰ ਆਪਾਂ ਕੁਛ ਨੀ ਸਮਜਦੇ ਜਾਂ ਕੋਈ ਇਨਸਾਨ ਤੇ ਲਓ ਆਪਾਂ ਓਨੂੰ ਦੇਖ ਕੇ ਜੱਜ ਕਰ ਲੈਂਦੇ ਜਾਂ
ਹਾਂਜੀ। ਹੈਲੋ